ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਐ
ਵਧੀਆ ਤੁਸੀਂ ਸੁਣਾਓ
ਬ ਵਧੀਆ ਵਧੀਆ ਬੜੀ ਆਵਾਜ਼ ਘੱਟ ਆ ਰਹੀ ਤੁਹਾਡੀ
ਵਾਜ ਇੱਕ ਮਿੰਟ ਮੈਂ ਚੈੱਕ ਕਰਦੀ ਆ
ਹਾਂ ਹੁਣ ਹੁਣ ਆਈ ਠੀਕ ਆਵਾਜ਼ ਹੈਲੋ
ਹਾਂਜੀ ਹੁਣ ਸੁਣੋ
ਹਾਂ ਹੋਰ ਸੁਣਾਓ ਜੀ ਅੱਛਾ ਘੱਟ ਕੀਤੀ ਹੋਈ ਸੀ ਹੋਰ ਹੋਰ ਸੁਣਾਓ ਜੀ ਕੀ ਚੱਲ ਰਿਹਾ ਠੀਕ ਹੈ ਸਭ ਵਧੀਆ ਹੋਰ ਪੈ ਗਈ ਬੱਚਿਆਂ ਦੀ ਛੁੱਟੀਆਂ ਛਾਟੀਆਂ
ਹਾਂਜੀ ਪੈ ਗਈਆਂ
ਪਿਯ੍ਯਾ ਫਿਰ
ਹਮ ਨਾਨੀ ਘਰ ਹੋਇਆ ਹੀ ਆਨੇ
ਅੱਛਾ ਵਾਹ ਜੀ ਵਾਹ ਫੇਰ ਨਾਨੀ ਘਰ ਆ ਹੀ ਆ ਫਿਰ ਨਾਨੀ ਕੋਲੋਂ ਕੁਛ ਲਿਆਈਆਂ ਹੋਣੀਆਂ ਗਿਫਟ ਗੁਫਟ ਵੀ
ਹਮ ਨਾਨੀ ਕੋਲੋਂ ਕੱਪੜੇ ਹੀ ਲਿਆਂਦੀਆਂ ਹੋਰ ਕੀ ਲਿਆਣੇ ਉਹਨਾਂ ਨੇ
ਅੱਛਾ ਕੱਪੜੇ ਲਿਆਂਦੀਆਂ ਚ ਨਾਨੀ ਦਾ ਵੀ ਇਹ ਫ਼ਰਜ਼ ਹੁੰਦਾ ਹਾਂਜੀ
ਸੂਟਾਂ ਦਾ ਚੱਸ
ਅੱਛਾ ਜੀ ਅੱਛਾ ਨਹੀਂ ਬੱਚਿਆਂ ਨੂੰ ਹੁੰਦਾ ਹੀ ਹੈ ਜੀ ਦੇਖੋ ਸੂਟਾਂ ਦਾ ਹੁੰਦਾ ਬੱਚੇ ਕਰਦੇ ਹੀ ਹੁੰਦੇ ਨੇ ਵੀ ਚਲੋ ਸੂਟ ਮਿਲ ਜਾਣ ਕੋਈ ਖਾਣ ਦੀ ਚੀਜ਼ ਮਿਲ ਜਾਵੇ ਹੋ ਕੀ ਹੁੰਦਾ ਬੱਚਿਆਂ ਨੂੰ ਸ਼ੌਂਕ ਹੀ ਹੁੰਦਾ ਜੀ ਹੋਰ ਕੀ ਹੈ ਹੇ ਨਾਨੀ ਘਰ ਦਾ ਸ਼ੌਕ ਹੀ ਵ ਰ ਆਉਂਦਾ ਜੀ
ਸਹੀ ਗੱਲ ਜ
ਕੇ ਨਹੀਂ।
ਸਹੀ ਗੱਲ ਹੈ। ਮੈਂ ਤੇ ਹੁਣ ਫੁੱਲ ਕਰ ਲਿੱਤੀ ਹੈ। ਹਾਂਜੀ।
ਹਾਂ, ਹਾਂ। ਹੁਣ ਹੁ ਹੁਣ ਹਾਂ ਹੁਣ ਆ ਰਹੀ ਹੈ। ਹੋਰ।
ਬਹ ਵਧੀਆ ਹਾਂਜੀ ਹਾਂ ਹੁਣੇ ਹੀ ਖਾਧੀ ਹੈ ਬਸ ਦਾਲ ਚਾਵਲ ਬਣਾਏ ਸੀ।
ਅੱਛਾ ਦਾਲ ਚਾਵਲ ਵਾਲਾ ਜੀ ਦਾਲ ਚਾਵਲ ਕਿਹ ਜ ਕਿਹੜੀ ਦਾਲ ਬਣਾਈ।
ਅਰਹਰ ਦੀ ਦਾਲ ਤੇ ਚਾਵਲ।
ਅਰਹਰ ਦੀ ਦਾਲ ਠੀਕ ਹੈ ਠੀਕ ਹੈ, ਉਹ ਜਿਹਦੇ ਵਿੱਚ ਅੰਬੀਆਂ ਪੈਂਦੀਆਂ।
ਹਾਂਜੀ ਹਾਂਜੀ
ਅੱਛਾ ਬਣਾ ਲੈਂਦੇ ਹੋ ਤੁਸੀਂ ਜਾਲ।
ਤੇ ਹੋਰ।
ਅੱਛਾ ਜੀ ਵਾਹ ਜੀ ਵਾਹ ਕਿਆ ਬਾਤ ਹੈ। ਬੜੀ ਸਵਾਦ ਬਣਦੀ ਉਹ ਦਾਲ। ਹਾਂਜੀ ਖੱਟੀ ਖੱ ਖੱਟੀ ਬਣਦੀ ਹੈ। ਤੇ ਗਰਮੀਆਂ ਚ ਹੀ ਖਾਈ ਮੇਰੇ ਹਿਸਾਬ ਨਾਲ ਦਾਲ ਓ
ਨਹੀਂ ਨਹੀਂ ਐਸਾ ਕੁਛ ਨਹੀਂ ਹੈ ਜਦੋਂ ਮਰਜ਼ੀ ਖਾਓ। ਸਾਂਬਰ ਵਾਲੀ ਦਾਲ ਹੈ ਡੋਸਿਆਂ ਡੋਸਿਆਂ ਦੇ ਨਾਲ। ਫਲਾਰ ਵੇਲੇ ਮਿਲਦੀ ਹੈ।
ਅੱਛਾ ਜੀ ਨਹੀਂ ਇਹਦਾ ਮਤਲਬ ਸਾਂਬਰ ਵੀ, ਸਾਂਬਰ ਵੀ ਬਣ ਜਾਂਦਾ ਜੀ ਉਹਦੇ ਨਾਲ।
ਸਾਂਬਰ ਵਾਲੀ ਦਾਲ ਹੀ ਆ ਇਹਦੇ ਚ ਬਸ ਸਬਜ਼ੀਆਂ ਪਾ ਦੋ ਸਾਂਬਰ ਬਣ ਗਿਆ।
ਅੱਛਾ ਮਤਲਬ ਸਬਜ਼ੀਆਂ ਪਾਓ ਤੇ ਸਾਂਬਰ ਬਣ ਜਾਂਦਾ। ਠੀਕ ਹੈ ਠੀਕ ਹੈ ਮਤਲਬ ਦਾਲ ਓਹੀ ਹੁੰਦੀ ਹੈ ਫਿਰ ਉਹਦੇ ਅਮਬੀ ਖਾਲੀ ਪਾ ਦੋ। ਦੰਬੀ ਵਾਲੀ ਦਾਲ ਬਣ ਗਈ।
ਹਾਂ ਬਸ ਤੇ ਹੋਰ ਸਬਜ਼ੀਆਂ ਬਰੀਕ ਬਰੀਕ ਕੱਟ ਕੇ ਪਾ ਦੋ ਮੈਸ਼ ਕਰਕੇ ਸਾਂਬਰ ਬਣ ਗਿਆ ਨਾਲ ਡੋਸੇ।
ਤੇ ਸਾਂਬਰ ਦਾ ਮਸਾਲਾ। ਅਲਗ ਅਲੱਗ ਵੀ ਹੁੰਦਾ ਹੈਗਾ ਜੀ।
ਹਮ ਜਿਵੇਂ ਚਾਟ ਮਸਾਲਾ, ਚਨਾ ਮਸਾਲਾ, ਮੀਟ ਮਸਾਲਾ, ਉਵੇਂ ਸਾਂਬਰ ਮਸਾਲਾ
ਅੱਛਾ ਠੀਕ ਹੈ ਠੀਕ ਹੈ ਤੇ ਮਤਲਬ ਦੇ ਨਾਲ ਅਹ ਸਾਂਬਰ ਵਿੱਚ ਪਾਓ ਤੇ ਸਾਂਬਰ ਮਸਾਲਾ ਬਣ ਗਿਆ ਉਹਦੇ ਵੈਸੇ ਜ਼ਿਆਦਾ ਤਿੱਖਾ ਜਿਹਾ ਹੁੰਦਾ ਮਿੱ। ਮਿਰਚਾਂ ਮੁਰਚਾ ਵੀ ਫੇਰ ਪੈਂਦੀਆਂ ਹੋਣੀਆਂ ਹਨਾ।
ਮਿਰਚਾਂ ਤੇਜ਼ ਪਾਉਂਦੇ ਹੈ ਉਹ ਕਿਉਂਕਿ ਉਹ ਬਾਹਰ ਦੀ ਚੀਜ਼ ਹੈ ਅਸੀਂ ਘਰ ਨੋਰਮਲ ਚੀਜ਼ ਬਣਾਈ ਦੀ ਹੈ ਬੱਚੇ ਜ ਹਿਸਾਬ ਨਾਲ ਖਾ ਲੈਣ
ਹਾਂ ਇਹ ਤੇ ਗੱਲ ਸਹੀ ਹੈਗੀ ਜੀ ਨੋਰਮਲ ਬੱਚਿਆਂ ਦਾ ਫਿਰ ਮਿਰਚਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਨਾ ਇਹ ਤੇ ਗੱਲ ਸਹੀ ਤੇ ਚਾਵਲਾ ਤੇ ਜਿਹੜੇ ਉਹ ਇਡਲੀ ਜਿਹੜੀ ਇੱਡਲੀ ਬਣਾਉਂਦੇ ਨੇ ਉਹ ਕਿਹੜੀ ਕਿਤੇ ਨਾਲ ਬਣਦੀ ਹੈ ਜੀ
ਉਹ ਤੇ ਬਣਦੀ ਆ ਉਹਦੀ ਅਸੀਂ ਤੇ ਸੂਜੀ ਦੀ ਬਣਾ ਲੈਂਦੇ ਹਾਂ
ਅੱਛਾ ਸੂਜੀ ਦੀ ਉਹ ਵਧੀਆ ਹੁੰਦੀ ਵੈਸੇ ਬੱਚਿਆਂ ਵਾਸਤੇ ਸੂਜੀ ਦੀ
ਹੋਰ ਡੋਕਲਾ ਸੂਜੀ ਦਾ ਹੀ ਬਣਦਾ ਡੋਕਲਾ ਵੀ
ਅੱਛਾ ਡੋਕਲਾ ਵੀ ਸੂਜੀ ਉਹ ਹਜੀ ਅੱਛਾ ਤੇ ਵੇਸਣ ਦਾ ਵੀ ਬਣਾ ਲੈਂਦੇ ਅੱਛਾ ਤੇ ਉਹਦਾ ਵੀ ਸੂਜੀ ਦਾ ਵੀ
ਵੇਸਣ ਦਾ ਹਜੇ ਕੋਈ ਸਵਾਦ ਨੀ ਬਣਦਾ ਬੰਦਾ ਬਜ਼ਾਰੀ ਪਤਾ ਨੀ ਕਿੱਦਾਂ ਬਣਾਉਂਦੇ ਨੇ ਅਸੀਂ ਤਾ ਸੂਜੀ ਦਾ ਬਣਾਉਂਦੇ ਹਾਂ ਸਾਨੂੰ ਤਾ ਸੂਜੀ
ਅੱਛਾ ਸੂਜੀ ਦਾ ਠੀਕ ਹੈ ਠੀਕ ਹੈ ਅਤੇ ਸੂਜੀ ਦਾ ਫਿਰ ਮਤਲਬ ਉਹ ਹੋ ਜਾਂਦਾ ਉਵੇਂ ਬਣ ਜਾਂਦਾ ਜਿਵੇਂ ਉਹ ਉੱਥੇ ਹੁੰਦਾ ਡੋ ਭਲਾ ਉਹ ਆਪਣਾ ਬਿਲਕੁਲ ਸੇਮ ਬੰਦਾ ਤੇ ਉਹ ਫਿਰ ਉਹ ਉਹਦੇ ਚ ਮਿਰਚਾਂ ਜੀ ਪਾਉਂਦੇ ਨੇ ਉਹ ਉੱਪਰ ਪਤਾ ਨੀ ਕਾਲਾ ਕਾਲਾ ਕੀ ਪਾਉਂਦੇ ਨੇ ਉਹ ਕੀ ਹੁੰਦਾ ਜੀ
ਉਹ ਤੇ ਰਾਈ ਦਾ ਤੜਕਾ ਲਾਈ ਦਾ
ਜਿਹੜਾ ਉਹਦਾ ਪਾਣੀ ਜਾਂ ਹੁੰਦਾ ਆਪ ਛੱਡ ਦਿੰਦਾ ਪਾਣੀ ਉਹ ਜਾਂ ਉਹ ਕਰਨਾ ਪੈਂਦਾ ਕੁਛ ਉਹਦਾ ਕਿਵੇਂ ਬਣਾਉਂਦੇ ਕੋਈ ਮੈਨੂੰ ਦੱਸੋ ਜਰਾ ਥੋੜਾ ਬਹੁਤਾ ਤਰੀਕਾ ਉਹਦਾ
ਉਹ ਤੇ ਬਸ ਦਹੀਂ ਚ ਫੈਂਟ ਕੇ ਤੇ ਉਹਨੂੰ ਬੇਕ ਕਰ ਲਈਦਾ
ਦਹੀਂ ਵਿੱਚ ਕਿਨੂੰ ਕਿਨੂੰ ਕਿਨੂੰ ਦਹੀਂ ਚ ਫੈਂਟਣਾ ਜੀ
ਸੂਜੀ ਨੂੰ
ਅੱਛਾ ਸੂਜੀ ਨੂੰ ਠੀਕ ਹੈ ਸੂਜੀ ਨੂੰ ਪਹਿਲੇ ਫਰਾਈ ਫਰੂਈ ਤਾਂ ਨਹੀਂ ਕਰਨਾ ਜਿਵੇਂ ਉਹ ਰੋਸਟਿਡ ਜਿ ਕਰਦੇ ਨੇ ਅੱਛਾ ਮਤਲਬ ਨੋਰਮਲ ਸੂਜੀ ਲੈਲੋ ਠੀਕ ਹੈ ਤੇ ਸੂਜੀ ਲੈ ਕੇ ਤੇ ਅੱਛਾ ਦਹੀਂ ਚ ਫੈਂਟ ਲਓ ਮਤਲਬ ਬਰਾਬਰ ਲੈਣੀ ਦਹੀਂ ਜਾਂ ਘੱਟ ਵੱਧ ਲੈਣੀ
ਨਹੀਂ ਨਹੀਂ ਥੋੜ੍ਹੀ ਘੱਟ ਵੀ ਚੱਲ ਜਾਂਦੀ ਹੈ ਥੋੜ੍ਹਾ ਜਿਹਾ ਪਾਣੀ ਪੈ ਜਾਂਦਾ ਹਮ ਬੱਸ ਇਕ ਕੋਲੀ ਸੂਜੀ ਤੇ ਅੱਧੀ ਕੋਲੀ ਦਹੀਂ
ਠੀਕ ਹੈ ਠੀਕ ਹੈ ਮਤਲਬ ਇਹਦਾ ਐਸਾ ਹੁੰਦਾ ਨਾ ਇੱਕ ਉਹਦਾ ਤਰੀਕਾ ਵੀ ਹੁੰਦਾ ਵੀ ਇੰਨਾ ਸਮਾਨ ਪੈਣਾ ਹੈ ਮੈਂ ਤਾਂ ਪੁੱਛਣਾ ਤੁਹਾਨੂੰ ਕਿ ਮਤਲਬ ਉਹਦੇ ਵਿੱਚ ਅੱਛਾ ਤੁਸੀਂ ਅੰਦਾਜ਼ੇ ਨਾਲ ਮਤਲਬ ਫੇਰ ਵੀ ਚਲੋ ਅੰਦਾਜ਼ਾ ਤੇ ਹੁੰਦਾ ਨਾ ਵੀ ਅੱਧ ਪੈਣੀ ਕਿ ਜ਼ਿਆਦਾ ਪੈਣੀ ਮਤਲਬ ਅੱਧੀ ਕੋਲੀ
ਹਾਂ ਅੱਧੀ ਕਲੀ ਪਾ ਲਈ ਦੀ ਅੱਧੀ ਪਾਣੀ ਦੀ ਪਾ ਲਈ ਦੀ ਹੈ ਫੈਂਟ ਕੇ ਨਮਕ ਮਿਰਚ ਪਾ ਕੇ ਤੇ ਬਣਾ ਲਈ ਦਾ ਬੇਕ ਕਰਕੇ
ਚ ਹੋਰ ਕੋਈ ਚੀਜ਼ ਨਹੀਂ ਪੈਂਦੀ ਜਿਹੜੀ ਉਹ ਜਿਵੇਂ ਉਹ ਪਾਉਂਦੇ ਨੇ ਸੋਡਾ ਸੋਡਾ ਜਾਂ ਉਹ ਬੈਕਿੰਗ ਇਨੋ ਠੀਕ ਹੈ ਠੀਕ ਹੈ ਠੀਕ ਉਹੀ ਤਾਂ ਪੁੱਛਦਾ ਮੈਂ ਤੁਹਾਨੂੰ ਮੈਂ ਕਿਹਾ
ਹਾਂ ਫੈਂਟ ਕੇ ਇੱਕ ਘੰਟੇ ਇੱਕ ਘੰਟੇ ਬਾਅਦ ਇਹਨੂੰ ਇੱਕ ਘੰਟਾ ਰੱਖ ਕੇ ਉਹਨੂੰ ਰੈਸਟ ਦੇ ਕੇ ਫੁ ਅ ਸੋਜ ਜਾਂ ਫੂਲ ਅ ਸੂਜੀ ਜਿਹੜੀ ਆ ਭੁੱਲ ਜਾਂਦੀ ਹੈ, ਜਦੋਂ ਫੈਰ ਐਦੇ ਚ
ਨਹੀਂ ਤੇ ਉਹ ਇਨੋ, ਇਨੋ ਬਾਅਦ ਚੋਂ, ਇਨੋ ਬਾਅਦ ਚੋਂ ਪਾਣੀ ਹੈ। ਭੁੱਲਣ ਤੋਂ ਬਾਅਦ, ਕਿ ਪਹਿਲੇ ਹੀ ਪਾ ਦੇਣੀ ਨਾਲ ਹੀ।
ਨਹੀਂ ਜੀ ਨਹੀਂ ਜਦੋਂ ਉਹਨੂੰ ਪਹਿਲੇ ਫੈਂਟ ਕੇ, ਇਕ ਘੰਟਾ ਰੱਖਣਾ ਉਹਨੂੰ।
ਅੱਛਾ ਅੱਛਾ ਠੀਕ ਹੈ, ਠੀਕ ਹੈ, ਠੀਕ ਹੈ।
ਫੇਰ ਉਹ ਬੈਟਰ ਤਿਆਰ ਹੋ ਜਾਏਗਾ, ਫੇਰ ਸੂਜੀ ਜੀ ਉਹਦੇ ਵਿੱਚ ਫੇਰ ਇਨੋ ਪਾ ਕੇ, ਤੇ ਉਹਨੂੰ ਬੇਕ ਕਰ ਦੇਣਾ, ਨਾਲ ਦੇ ਨਾਲ।
ਅੱਛਾ ਇਨੂੰ ਪਾ ਦੇਣੇ ਐ, ਨਾਲ ਦੀ ਨਾਲ, ਫ਼ਿਰ ਉਸ ਤੋਂ ਬਾਅਦ ਬੇਕ ਕਰਨਾ ਐ, ਠੀਕ ਹੈ ਜੀ, ਠੀਕ ਹੈ ਠੀਕ ਹੈ, ਮਤਲਬ
ਉਸ ਤੋਂ ਬਾਅਦ ਫਿਰ ਬੈਕ ਕਰਨ ਤੋਂ ਬਾਅਦ, ਫੇਰ ਰਾਈ ਦਾ ਤੇ ਉਹਦਾ ਮਿਰਚਾਂ ਦਾ ਤੇ ਔਦਾ, ਕੜੀ ਪੱਤੇ ਦਾ ਤੜਕਾ ਲਾ ਦੇਣਾ।
ਅੱਛਾ, ਠੀਕ ਹੈ, ਠੀਕ ਹੈ, ਮਤਲਬ ਪਹਿਲੇ ਉਹਨੂੰ ਮਤਲਬ ਉਹਦੇ ਵਿੱਚ ਸਮਾਨ ਨੂੰ ਬੈਟਰ, ਟਾਈਮ ਲੱਗਦਾ ਮੇਰੇ ਹਿਸਾਬ ਨਾਲ ਇੱਕ ਘੰਟਾ ਉਹਨੂੰ ਰੱਖਣਾ ਵੀ ਪੈਣਾ। ਫਿਰ ਉਸ ਤੋਂ ਬਾਅਦ ਉਹਨੂੰ ਕਰਕੇ ਫੇਰ ਉਹ ਪਰ ਇਹ ਗੱਲ ਹੈ, ਵੀ ਕਾਰਰ ਵਰਗੀ ਰੀਸ ਨਹੀਂ ਹੈਗੀ ਜੇ, ਜਿਹੜੀ ਚੀਜ਼ ਕਾਰਰ ਬਣ ਜਾਏ ਨਾ ਆਪਣੇ ਹੱਥ ਨਾਲ ਉਹ ਵਰਗੀ ਬਾਜ਼ਾਰ ਤੇ ਪਤਾ ਨੀ ਕਿਹੜੀ ਚੀਜ਼ ਪਾਉਂਦੇ ਨੇ ਕੇੜੀ ਨਹੀਂ ਪਾਉਦੇ। ਪਰ ਘਰ ਵਿੱਚ ਬੜਾ ਥੋੜਾ ਜਿਹਾ ਹੁੰਦਾ, ਵਿੱਚ ਚਲੋ ਅੱਛੀ ਚੀਜ਼ ਬਣਦੀ ਹੈ, ਅਤੇ ਫਿਰ ਉਹ ਫਿਰ ਉਹਦੇ ਬਾਅਦ ਫਿਰ ਜਿਹੜਾ ਉਹ ਰਾਈ ਦਾ ਤੜਕਾ ਲਾਉਦੇ ਹੋ ਤੁਸੀਂ, ਉਹ ਫਿਰ ਪਾਣੀ ਜਾਂ ਜਿਹੜਾ ਤੁਸੀਂ ਉਹ ਪਾਣੀ ਐਕਸਟਰਾ ਪਾਉਂਦੇ ਹੋ ਜਾਂ ਕੋਈ ਚੀਜ਼
ਨਹੀਂ ਉਹ ਜਦੋਂ ਤੜਕਾ ਲਾਦੇ ਇੱਕ ਗਲਾਸ ਪਾਣੀ ਦਾ ਪਾਈ ਦਾ ਤੇ ਥੋੜ੍ਹਾ ਜਿ ਅੱਧੀ ਕੋਲੀ ਉਹਦੀ ਪਾਈ ਦੀ ਹੈ, ਸਿਰਕੇ ਦੀ
ਸਿਰਕੇ ਦੀ, ਠੀਕ ਹੈ, ਠੀਕ ਹੈ, ਠੀਕ ਮਤਲਬ ਕਹਿਣ ਦਾ ਮਤਲਬ ਹੈਗਾ ਹੈ ਕਿ ਬਈ ਜਿਹੜੀ ਤੁਸੀਂ ਚੀਜ਼ ਸੋ ਤੜਕਾ ਹਾਂ ਜਿਦਾ ਤੁਸੀਂ ਤੜਕਾ ਲਾਉਣਾ ਹੈ, ਔ ਤੜਕੇ ਦੇ ਵਿੱਚ ਥੋੜ੍ਹਾ ਜਿਹਾ ਸਿਰਕਾ ਵੀ ਪਾਉਣਾ।
ਹਾਂਜੀ
ਤੇ ਰਾਈ ਜਿਹੜੀ ਹੈ, ਰਾਈ ਸਿਰ ਤਾਂ ਤੇ ਉਹਦੇ ਮਿਰਾਂ ਮੁਿਰਚਾਂ ਵੀ ਹੁੰਦੀਆਂ, ਮਿਰ ਤਾਂ ਵੀ ਪਾਉਂਦੇ ਫਿਰ
ਮਿਰਚਾਂ ਤੇ ਰਾਈ ਦਾ ਤੜਕਾ ਲੱਗਦਾ ਐ।
ਮਿਰਚਾਂ ਤੇ ਰਾਈ ਤੇ ਫਿਰ ਉਹਨੂੰ ਫਿਰ ਉਹਦੇ ਵਿੱਚ ਪਾ ਕੇ
ਪਾਣੀ ਪਾ ਕੇ ਬਸ ਉਹਦੇ ਉਤੇ ਉਤੇ ਪਾ ਦੇਈ ਦਾ ਸਰਦੇ ਨੇੇ ਹੀ ਨਹੀ ਅਦੇ ਅੜੇ
ਨਹੀਂ ਤਾਂ ਉਹ ਇਕ ਦਮ ਫੁੱਲ ਜਾਂਦਾ, ਕਿ ਥੋੜ੍ਹਾ ਟਾਈਮ ਲੈਂਦਾ
ਪੰਦਰਾਂ ਵੀ ਮਿੰਟ ਤੇ ਲੱਗਦੇ ਹੀ ਨੇ।
ਮਤਲਬ ਉਹਨੂੰ ਫਿਰ ਢਕਣਾ ਢੁੱਕਣਾ ਪੈਂਦਾ ਹੋਣਾ ਜਾਂ ਉੱਪਰ ਪਾਓਗੇ। ਉੱਪਰ ਰੱਖ ਦੋ ਤੇ ਆਪਣੇ ਆਪ ਫੁਲ ਜਾਏਗਾ।
ਜਿਵੇਂ ਮਰਜੀ ਕੱਲ ਹੋ ਹੀ ਜਾਂਦਾ ਸੈੱਟ
ਅੱਛਾ ਮਤਲਬ ਕਹਿਣ ਦਾ ਮਤਲਬ ਹੈਗਾ ਬਈ ਉਹਨੂੰ ਉਹਦੇ ਵਿੱਚਤੇ ਤੜਕਾ ਲਗਾ ਕੇ ਉਹਦੇ ਤੇ ਪਾਣੀ ਪਾ ਦੋ ਤੇ ਉਹ ਜਿਹੜਾ ਜਿਵੇਂ ਉਹ ਪਹਿਲੇ ਤਾਂ ਟਾਈਟ ਹੀ ਹੋਏਗਾ ਕਿਉਂਕਿ ਬੇਕ ਹੋਈ ਚੀਜ਼ ਤੇ ਟਾਈਟ ਹੀ ਹੁੰਦੀ ਏ।
ਨਹੀਂ -ਨਹੀਂ ਇੰਨਾ ਵੀ ਟਾਈਟ ਨਹੀਂ ਹੁੰਦਾ।
ਨਹੀਂ -ਨਹੀਂ ਪਾਣੀ ਜਿਹੜਾ ਉਹ ਤੇ ਅੱਛਾ ਹਾਂ ਜਿਹੜਾ ਉਹ ਪਾਣੀ ਪੋਲਾ ਹੋ ਜਾਂਦਾ ਐ ਹਾਂ। ਹਾਂ ਬਸ ਥੋੜਾ ਜਿ ਨਾ ਉਹ ਗ ਟਾਈਪ ਹੋ ਜਾਂਦਾ ਬਸ ਉਹ ਫੁੱਲ ਜਾਂਦਾ ਹੈ ਠੀਕ ਹੈ ਠੀਕ ਹੈ ਹਾਂ ਤਰੀਕਾ ਦੇਤੇ ਫ਼ਿਰ ਉਹ ਖਾਲੀ ਉਹ ਮਤਲਬ ਉਹਦੇ ਉੱਤੇ ਚਟਨੀ ਵੀ ਬਣਾਂਦੇ ਨੇ 'ਚ ਚਟਨੀ ਵੀ ਫਿਰ ਤੁਸੀਂ ਘਰ ਹੀ ਬਣਾ ਲੈਂਦੇ ਹੋ ਹਨਾ, ਮਿੱਠੀ ਚਟਨੀ ਵੀ ਬਣਾ ਦੀ ਅੱਛਾ ਅੱਛਾ ਉਹ ਵੀ ਉਹ ਵੀ ਘਰ ਹੀ ਬਣਾ ਲੈਂਦੇ ਹੋ ਫਿਰ ਤੁਸੀਂ ਚਲੋ ਵਧੀਆ ਫਿਰ ਤੇ ਤੁਸੀਂ ਤੁਹਾਨੂੰ ਤੇ ਸੁਖ ਏ ਬੜਾ ਹਿਸਾਬ ਦਾ ਤੁਸੀਂ ਚਟਨੀ ਵੀ ਘਰ ਹੀ ਬਣਾ ਲੈਂਦੇ ਹੋ।
ਹੋਰ ਸਭ ਕੁਛ ਬਣਾ ਲਈਦਾ ਘਰ
ਕਿਆ ਬਾਤ ਹੈ ਤੁਹਾਡੀ ਫਿਰ ਤੇ ਬਸ ਬਾਜ਼ਾਰ ਤੇ ਬੱਚਿਆਂ ਦਾ ਨਾ ਐਕਚੁਲੀ ਪਤਾ ਕੀ ਬੱਚਿਆਂ ਨੂੰ ਹੁੰਦਾ ਕਿ ਬਜ਼ਾਰ ਦੀ ਚੀਜ਼ ਕੋਈ ਅਲੱਗ ਹੀ ਪਾਇਆ ਹੁੰਦਾ ਪਰ ਇਹ ਨੀ ਪਤਾ ਵੀ ਬਾਜ਼ਾਰ ਤੋਂ ਅੱਛੀ ਚੀਜ਼ ਘਰ ਬਣਾ ਦਿੰਦੇ ਨੇ ਮਾਂ ਤੇ ਉਹ ਬਸ ਇਸ ਤਰ੍ਹਾਂ ਹੀ ਹੈਗਾ ਬੱਚਿਆਂ ਨੂੰ ਨਾ ਥੋੜ੍ਹਾ ਜਿਹਾ ਅੱਜ ਕੱਲ੍ਹ ਦੇਖ ਦੇਖ ਕੇ ਵੀ ਉਹ ਜਿਵੇਂ ਬੱਚਿਆਂ ਦੀ ਫਰੈਂਡ ਲਾਈਨ ਹੁੰਦੀ ਹੈ ਨਾ ਉਹਦੇ ਅਕੋਰਡਿੰਗ ਬੱਚਿਆਂ ਨੂੰ ਦੇਖਦੇ ਨੇ ਉਹ ਕਹਿੰਦੇ ਨੇ ਮੈਂ ਫਲਣੀ ਚੀਜ਼ ਖਾਈ ਸੀ, ਉਹ ਫਲਾਣੀ ਖਾਈ ਤੀ ਬਸ ਉਹਦੇ ਕਰਕੇ ਥੋੜ੍ਹਾ ਜਿਹਾ ਬੱਚਿਆਂ ਨੂੰ ਹੁੰਦਾ ਮੈਂ ਵੀ ਖਾਵਾਂ
ਬਸ ਬਸ ਸਹੀ ਗੱਲ ਆ।
ਅ ਗੱਲ ਨੀ ਹੈਗੀ ਬੱਚਿਆਂ ਨੂੰ ਇਹੀ ਹੁੰਦਾ ਕਿ ਬਈ ਚੱਲ ਮੈਂ ਵੀ ਖਾਵਾਂ ਤੇ ਇਹ ਵੀ ਚੀਜ਼ ਉੱਥੋਂ ਬਜ਼ਾਰੋਂ ਬੜੀ ਸਵਾਦ ਮਿਲਦੀ ਹੈ। ਪਰ ਐ ਨੀ ਪਤਾ ਜਿਹੜੀ ਘਰ ਮੰਮੀ ਨੇ ਬਣਾ ਦੇਣੀ ਏ। ਤੁਸੀਂ ਇੰਨੀ ਵਧੀਆ ਦੱਸੀ ਰੈਸਪੀ ਕਿਆ ਬਾਤ ਮੇਰੇ ਹਿਸਾਬ ਨਾਲ ਬਾਜ਼ਾਰ ਵਾਲੇ ਬੜਾ ਮਤਲਬ ਉਹ ਹੁੰਦਾ ਹੈਗਾ ਉਹਦੇ ਵਿੱਚ ਤੇ ਪਤਾ ਨੀ ਕੀ ਪਾਉਂਦੇ ਕੀ ਨਹੀਂ ਪਾਉਂਦੇ ਤੇ ਸਾਰੀ ਚੀਜ਼ਾਂ ਆਪਣੇ ਸਮ ਸਾਹਮਣੇ ਪਾਈਆਂ ਤੁਸੀਂ ਵਧੀਆ ਫਿਰ ਅੱਛੀ ਚੀਜ਼ ਪਾਈਏ ਔਰ ਸਸਤੀ ਪੈ ਜਾਂਦੀ ਘਰ ਜਿੰਨੀ ਮਰਜ਼ੀ ਖਾਓ ਬਾਜ਼ਾਰੋਂ ਤੇ ਮਹਿੰਗੀ ਬੜੀ ਏ, ਆ ਬਾਜ਼ਾਰੋਂ ਤੇ ਬੜੀ ਹੱਥ ਨੀ ਲੱਗਦਾ ਉਹੀ ਕਹਿ ਰਿਹਾ ਚਲੋ ਬਈ ਘਾਰ ਹੀ ਚੀਜ਼ ਬਣ ਜੇ ਹੋਰ ਕੀ ਚਾਹੀਦਾ ਹੇਗਾ। ਚਲੋ। ਠੀਕ ਹੈ ਜੀ ਹੋਰ ਸੁਣਾਓ, ਹਾਂ ਬਾਬਾ ਬੱਚਿਆਂ ਨੇ ਜਿੱਥੋਂ ਖਾਣੀ ਵਾ ਉੱਥੋਂ ਹੀ ਖਾਣੀ ਜੀ ਬਸ ਇਹੀ ਗੱਲ ਹੈਗੀ ਹੈ। ਹੋਰ ਸੁਣਾਓ ਤੁਸੀਂ ਹੋਰ ਸੁਣਾਓ ਸਭ ਵਧੀਆ ਫੇਰ ਹੋਰ ਕੋਈ ਪਲਾਨ ਪਲੂਨ ਫਿਰ ਬਣਾ ਰੇ ਕਿ ਨੀ ਕੁਛ ਜਾਣ ਆਣ ਦਾ ਕਿੱਥੇ?
ਦੇਖੋ, ਜਿੱਥੇ ਦਾਣਾ ਪਾਣੀ ਲਿਖਿਆ ਪਹੁੰਚ ਜਾਂ ਗੇ।
ਆ ਐਹ ਵੀ ਸਹੀ ਗੱਲ ਐ, ਰੱਬ ਦੀ ਏ ਈ। ਜਿੱਥੇ ਦਾਣਾ ਪਾਣੀ ਲਿਖਦਾ ਰੱਬ, ਉੱਥੇ ਫਿਰ, ਸਹੀ ਗੱਲ
ਥੇ ਜਾ ਕੇ ਖਾਣਾ ਪੈਣਾ।
ਹਾਂ ਐਹ ਤੇ ਗੱਲ ਸਹੀ ਐ। ਬਾਕੀ ਇੱਕ ਗੱਲ ਫੇਰ ਵੀ ਚਲੋ ਸੋਚਦਾ ਈ ਬੱਚਿਆਂ ਦਾ ਤੇ ਹੁੰਦਾ ਈ ਨਾ ਵੀ ਅਸੀਂ, ਜਾਈਏ ਕਿੱਥੇ ਘੁੰਮਣ ਫਿਰਨ। ਚਲੋ ਠੀਕ ਐ ਜੀ ਫਿਰ। ਓਕੇ ਜੀ, ਸ ਸ੍ਰੀ ਕਾਲ ਜੀ।